ਸਤਿ ਸ਼੍ਰੀ ਅਕਾਲ।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
ਵਧੀਆ ਵਧੀਆ, ਤੁਸੀਂ ਦੱਸੋ?
ਹਾਂਜੀ ਵਧੀਆ ਜੀ, ਹੋਰ ਕੱਰ ਪਰਿਵਾਰ ਸਭ ਵਧੀਆ?
ਹਾਂਜੀ?
ਘਰ ਪਰਿਵਾਰ ਸਭ ਠੀਕ?
ਹਾਂਜੀ ਹਾਂਜੀ, ਸਭ ਠੀਕ, ਤੁਸੀਂ ਦੱਸੋ ਤੁਹਾਡੇ ਉੱਥੇ?
ਹਾਂਜੀ ਹਾਂਜੀ, ਸਭ ਵਧੀਆ, ਹੋਰ ਕੰਮ ਕਾਜ ਵਧੀਆ ਚੱਲ ਰਿਹਾ ਤੁਹਾਡਾ?
ਹਾਂਜੀ ਹਾਂਜੀ, ਸ਼ੁਕਰ ਹੈ ਮਾਲਿਕ ਦਾ।
ਹਾਂ, ਚਲੋ ਵਧੀਆ ਏ, ਹੋਰ?
ਹੋਰ, ਸਭ ਠੀਕ।
ਹੋਰ, ਕਿਤੇ ਘੁੰਮਣ ਵਗੈਰਾ 'ਚ ਜਾਣ ਜਾਂਦੇ ਹੋ ਫਿਰ?
ਹਾਂਜੀ ਹਾਂਜੀ, ਚਲੇ ਜਾਂਦੇ ਹਾਂ ਕਦੇ ਕਦੇ।
ਅੱਛਾ, ਕਦੇ ਉਹ
ਮ ਜੇ ਪਿੱਛੇ ਹੀ ਹੋ ਕੇ ਆਏ ਸੀ, ਆਪਾਂ ਇੱਧਰ ਕਸ਼ਮੀਰ।
ਅੱਛਾ ਅੱਛਾ, ਕਸ਼ਮੀਰ ਗਏ ਸੀ। ਅ ਅੱਛਾ, ਆਊਟ ਔਫ ਇੰਡੀਆ ਨੀ ਗਏ ਕਦੇ? ਫੋਰਨ, ਅੱਛਾ- ਅੱਛਾ ਕਿੱਥੇ ਗਏ ਸੀ?
ਉੱਧਰ ਗਿਆ ਸੀ ਮੈਂ, ਯੂਕੇ।
ਅੱਛਾ ਅੱਛਾ, ਕਿੱਦਾਂ ਦਾ ਹੈਗਾ ਮਤਲਬ ਯੂਕੇ?
ਹਾਂਜੀ?
ਮੈਂ ਸੋਚ ਰਹੀ ਸੀ, ਮੈਂ ਕਿਹਾ ਜਾਵਾਂ, ਇੱਕ ਵਾਰ ਫੋਰਨ ਜਾਣ ਲਈ ਸੋਚ ਰਹੇ ਸੀ। ਮੈਂ ਕਿਹਾ ਪੁੱਛਾਂ ਫਿਰ ਕੀ, ਤੁਸੀਂ ਗਏ ਹੋ, ਤੁਸੀਂ ਘੁੰਮਦੇ ਰਹਿੰਦੇ ਹੋ। ਅੱਛਾ ਮੈਂ, ਅੱਛਾ -ਅੱਛਾ, ਤੇ ਹੋਰ ਵੀ ਬਥੇਰੀ ਜਗ੍ਹਾ। ਦੁਬਈ ਕਿੱਦਾਂ ਦਾ ਹੈ?
ਦੁਬਈ ਵੀ ਵਧੀਆ ਹੈ, ਦੁਬਈ ਵੀ ਮਤਲਬ ਕਾਫੀ ਵਧੀਆ ਹੈ। ਦੁਬਈ ਤੇ ਤੁਹਾਡਾ ਇਹ ਹੋਊਗਾ, ਕਿ ਖਰਚਾ ਘੱਟ ਲੱਗੂਗਾ ਯੂਕੇ ਤੋਂ।
ਅੱਛਾ, ਯੂ ਕੇ ਜ਼ਿਆਦਾ ਲੱਗੂਗਾ।
ਯੂ ਕੇ ਜ਼ਿਆਦਾ ਲੱਗਦਾ।
ਅੱਛਾ, ਅੱਛਾ।
ਦੁਬਈ ਤੁਹਾਡਾ ਮਤਲਬ, ਦੁਬਈ ਵੀ ਬਹੁਤ ਵਧੀਆ ਜਗ੍ਹਾ ਹੈ। ਉੱਥੇ ਮਤਲਬ ਜੋ ਹੈ, ਬੁਰਜ ਖਲੀਫਾ ਉਹ ਵੇਖਣ ਵਾਲੀ ਚੀਜ਼ ਆ।
ਅੱਛਾ, ਉਹ ਵਧੀਆ ਐ।
ਉਹ ਮਤਲਬ ਬਹੁਤ ਵਦਾ, ਬਹੁਤ ਵੱਡਾ ਮਤਲਬ ਟਾਵਰ ਜਿਹਾ ਬਣਿਆ ਹੋਇਆ ਹੈ।
ਅੱਛਾ, ਅੱਛਾ।
ਹਾਂਜੀ ਹਾਂਜੀ, ਉਹਦੇ ਤੇ ਲਾਈਟਾਂ ਵਗੈਰਾ ਜਗਦੀਆਂ ਨੇ, ਸਾਰਾ ਪੂਰਾ ਦੁਬਈ ਦਾ ਮਤਲਬ, ਸੀਨ ਵਿਖਦਾ ਉਹਦੇ ਵਿੱਚ ਤੇ, ਹੂ ਹੂ।
ਤੇ ਜਿਵੇਂ ਜਦੋਂ, ਇੰਡੀਆ ਜਿੱਤਦੀ ਹੈ ਨਾ ਵਰਲਡ ਕੱਪ ਤੇ ਮਤਲਬ ਕਿਹੜੀ ਵੀ ਟੀਮ ਜਿੱਤੇ, ਜਿਵੇਂ ਇੰਡੀਆ ਜਿੱਤੀ ਵਰਲਡ ਕੱਪ, ਤੇ ਉਹਦੇ ਤੇ ਨਾ ਬੁਰਜ ਖਲੀਫਾ ਤੇ ਫਿਰ ਇੰਡੀਆ ਦੇ ਵਰਲਡ ਕੱਪ ਦੀ ਉ ਉਹ ਵੀ ਆਉਂਦੀ ਹੈ ਪੂਰੀ ਫੋਟੋ, ਹਾਂਜੀ- ਹਾਂਜੀ ਜਿਵੇਂ ਜੂਨੀਅਨ ਨੀ ਜਿੱਤਿਆ ਸੀ ਦੋ ਹਜ਼ਾਰ ਗਿਆਰਾਂ ਦਾ ਵਰਲਡ ਕੱਪ। ਉ ਵੀ ਬੁਰਜਖਲੀਫਾ ਤੇ ਫਿਰ ਆਇਆ ਸੀ। ਹਾਂਜੀ-ਹਾਂਜੀ, ਬਹੁਤ ਵਧੀਆ ਹੈਗਾ ਏ ਉ ਵੇਖਣ ਲਈ। ਚੀਜ ਹੈਗੀ ਏ, ਹਾਂਜੀ-ਹਾਂਜੀ ਮੈਂ ਗਿਆ ਵਾਂ।
ਅੱਛਾ-ਅੱਛਾ, ਵਧੀਆ।
ਬਹੁਤ ਚੀਜ਼ਾਂ ਨੇ ਵੇਖਣ ਵਲੀਆਂ, ਬਹੁਤ ਜ਼ਿਆਦਾ ਚੀਜ਼ਾਂ ਨੇ, ਵਧੀਆ ਦੁਬਈ, ਹਾਂ-ਹਾਂ।
ਹੋਰ ਕੀ-ਕੀ ਹੈਗਾ, ਮਤਲਬ?
ਹਾਂਜੀ-ਹਾਂਜੀ, ਪਰ ਤੁਹਾਨੂੰ ਜੇ ਮਤਲਬ ਜਾਣਾ ਹੈ, ਮਤਲਬ ਠੰਢੇ ਪਾਸੇ? ਕਿ ਹਾਂ ਬਾਈ, ਠੰਢਾ ਥੋੜ੍ਹਾ ਜਿਹਾ ਪਾਸਾ ਹੋਵੇ, ਤੇ ਫਿਰ ਉ ਯੂਕੇ ਜ਼ਿਆਦਾ ਵਧੀਆ, ਯੂਕੇ ਤੁਹਾਡੀ ਮਤਲਬ ਠੰਡ ਰਹਿੰਦੀ ਹੈ ਬਿਲਕੁਲ!
ਅੱਛਾ-ਅੱਛਾ, ਉੱਥੇ ਮਤਲਬ ਗਰਮੀ ਘੱਟ ਪੈਂਦੀ ਹੈ।
ਹਾਂਜੀ, ਮਤਲਬ ਜਿਵੇਂ ਤੁਸੀਂ ਅਗਸਤ ਜਾਂ ਸਤੰਬਰ ਵਿੱਚ ਚਲੇ ਜਾਓਗੇ, ਸਤੰਬਰ ਦੇ ਮਹੀਨੇ ਵਿੱਚ, ਤੇ ਉੱਥੇ ਮਤਲਬ ਬਰਫ਼ ਪੈਂਦੀਆ ਉਸ ਟਾਈਮ ਤੇ।
ਅੱਛਾ-ਅੱਛਾ, ਵਧੀਆ ਚਲੋ ਸੁਣਾਓ
ਸੀਨ ਹੁੰਦਾ ਉੱਥੇ ਮਤਲਬ ਅਕਤੂਬਰ-ਨਵੰਬਰ ਵਿੱਚ, ਨਵੰਬਰ ਵਿੱਚ ਤਾਂ ਵੇਖਣ ਵਾਲਾ ਸੀਨ ਹੁੰਦਾ ਪੂਰਾ।
ਅੱਛਾ-ਅੱਛਾ, ਤੇ ਮਤਲਬ ਜਿਵੇਂ ਜਾਵਾਂ ਜਾਣਾ ਹੋਵੇ ਸਾਨੂੰ, ਤਾਂ ਵੀਜ਼ਾ ਵਗੈਰਾ ਕਿੱਦਾਂ ਹੁੰਦਾ ਹੈ? ਮਤਲਬ ਵੀਜ਼ੇ ਲਈ ਕਿੱਦਾਂ ਅਪਲਾਈ ਕਰਦੇ ਨੇ?
ਜਾ ਮਤਲਬ ਤੁਹਾਨੂੰ ਕੋਈ ਜੋਬ ਜੋਬ ਕਰਨ ਥੋੜ੍ਹੀ ਨਾ ਜਾਂਨਾ, ਤੁਸੀਂ ਮਤਲਬ ਘੁੰਮਣ ਹੀਕਹਿ ਰਹੇ ਹੋਨਾ। ਤੇ ਤੁਹਾਡਾ ਉ ਟੂਰਿਸਟ ਵੀਜ਼ਾ ਲੱਗ ਜਾਉਗਾ, ਟੂਰਿਸਟ ਵੀਜ਼ਾ ਕਿਥੋਂ ਹੀ ਬਨਵਾ ਲਓ ਤੁਸੀਂ।
ਅੱਛਾ, ਕਿੱਥੋਂ ਵੀ ਉਹ ਅਸਲ ਈਜ਼ੀਲੀ ਬਣ ਜਾਂਦਾ ਹੈ, ਮਤਲਬ?
ਹਾ ਉ ਈਜ਼ੀਲੀ ਬਣ ਜਾਂਦਾ ਹੈ, ਉਹ ਨੀ ਔਖਾ ਹੁੰਦਾ ਬਣ
ਅੱਛਾ-ਅੱਛਾ।
ਹੂੰ-ਹੂੰ ਉ ਤਾਂ ਏ ਵੀਜ਼ਾ ਵਾਲੀ ਕੰਪਨੀਆ ਹੁੰਦੀਆਂ ਨੇ, ਉਹ ਬੜਾ ਦੋਗੀ ਤੁਹਾਡਾ।
ਇਸ ਦਾ ਮਤਲਬ ਜਿਦਾ ਪਾਸਪੋਰਟ ਵੀਜ਼ਾ ਹੋ ਜਾਵੇ।
ਕੰਪਨੀਆਂ ਉਂਨਦੀਆਂ ਨੇ ਜਿਹੜੇ ਟੂਰਸਡ ਟਰੈਵਲਸ ਨਹੀਂ ਹੁੰਦੇ। ਟੂਰਸ ਆ ਏ ਕੰਪਨੀਆਂ ਉਂਦੀਆਂ ਨੇ, ਮਤਲਬ ਉਹਨਾਂ ਕੋਲ ਤੁਹਾਡਾ ਪੂਰਾ ਪੈਕੇਜ ਵੀ ਹੁੰਦੇ ਇਨ੍ਹਾਂ ਦੇ। ਏ ਤੁਹਾਡਾ ਵੀਜ਼ੇ ਦਾ ਵੀ ਖਰਚਾ ਉ ਉਠਾਓਗੀ ਪਾਸਪੋਰਟ ਦਾ ਵੀ, ਉੱਥੇ ਰਹਿਣ ਦਾ ਵੀ, ਹੋਟਲ ਵਗੈਰਾ ਸਬ ਦਾ ਘੁੰਮਾਣ ਦਾ ਉਹ ਪੂਰੇ ਫਿਰ ਚਾਰਜਿਸ ਲੈਂਦੇ ਨੇ ਏ ਮਤਲਬ ਐਵੇਂ ਹੁੰ ਦੇਣ ਆਂਦਾ ਇੱਕ ਲੱਖ ਰੁਪਏ ਪ੍ਰਰ ਬੰਦਾ ਏਵੇ। ਕਰਕੇ ਹਾਂ, ਇਹ ਮਤਲਬ ਫਿਰ ਉਹਨਾਂ ਦੀ ਹੀ ਪੂਰੀ ਜ਼ਿੰਮੇਵਾਰੀ ਹੋਵੇਗੀ ਜੋ ਵੀ ਕਰਨੀ-ਕੁਰਨੀ ਘੁਮਾਣਾ।
ਕੀ-ਕੀ ਆਉਂਦਾ ਜਿੱਦਾਂ ਪੈਕੇਜ ਹੁੰਦਾ ਐ ਪੂਰਾ, ਉ ਉਹਦੇ ਚ' ਕੀ-ਕੀ ਇਨਕਲੂਡ ਕਰਦੇ ਨੇਂ ਉ?
ਇਹ ਮਤਲਬ ਵੱਖਰੇ-ਵੱਖਰੇ ਪੈਕੇਜ ਹੁੰਦੇ ਨੇ, ਜਿਵੇਂ ਮਤਲਬ ਹੋਟਲ ਦੇ ਹਿਸਾਬ ਨਾਲ। ਕਿੱਦਾਂ ਦਾ ਹੋਟਲ ਦਿਲਾਇਆ, ਤੁਹਾਨੂੰ ਵਧੀਆ ਹੋਟਲ ਦਿਵਾਇਆ, ਕਿੰਨੇ ਦਿਨਾਂ ਦਾ ਟੂਰ ਹੋਇਆ? ਜਿਵੇਂ ਸਪੋਜ਼ ਕਰੋ, ਤੁਸੀ ਤੁਹਾਡਾ ਦੋ ਹਫ਼ਤਿਆਂ ਦਾ ਟੂਰ ਹੋ ਗਿਆ ਟੋਟਲ।
ਅੱਛਾ।
ਤੇ ਉਹਦੇ ਵਿੱਚ ਤੁਹਾਡਾ ਕੀ ਹੋਊਗਾ ਮਤਲਬ ਦੋ ਹਫਤੇ ਦਾ ਟੂਰਿਸਟ ਹੋਟਲ ਤੁਹਾਡਾ ਇਨਕਲੂਡ ਹੋਊਗਾ। ਖਾਣਾ-ਪੀਣਾ ਇਨਕਲੂਡ ਹੋਉਗਾ, ਆਣੇ-ਜਾਣੇ ਦਾ ਖਰਚਾ ਵੀ ਇਨਕਲੂਡ ਹੋਉਗਾ, ਵੀਜ਼ੇ ਦਾ ਖਰਚਾ ਇਨਕਲੂਡ ਹੋਉਗਾ। ਉਹ ਸਭ ਹੋਣਗੇ ਜੇ ਤੁਸੀਂ ਉੱਥੇ ਮਤਲਬ ਕੋਈ ਸ਼ਾਪਿੰਗ ਕਰੋਗੇ, ਉ ਤੁਹਾਡੀ ਵਖਰੀ ਹੋਗੀ ਆਪਣੀ।
ਉਹ ਅਲਗ ਤੇ
ਹਾਂ, ਉ ਵੱਖਰੀ ਹੋਗੀ ਬਸ ਹੋਟਲ ਵਗੈਰਾ ਰਹਿਣ ਦਾ ਘੁੰਮਾਣ ਦਾ ਜੇਹੜੇ ਉੱਥੇ ਮਤਲਬ ਸਾਰੇ ਟਰਾਂਸਪੋਰਟ ਵਗੈਰਾ ਬੱਸ ਲੈਣ ਆਊਗੀ ਉਹ ਉਨਾਂ ਦਾ ਹੋਂਦਾ ਸਬ।
ਅੱਛਾ, ਅੱਛਾ, ਐ ਵਧੀਆ ਐ ਤਾਂ ਮਤਲਬ ਫੇਰ ਪੈਕੇਜ਼ ਪੈਕੇਜ ਸਈ ਐ ਹਾਂਜੀ, ਹਾਂਜੀ।
ਹਾਂ ਤੇ ਤੇ ਸਭ ਮਤਲਬ ਬੜੇ ਪੈਕੇਜ਼ ਆਂਦੇ ਸਭ ਤੋਂ ਵਦੀਆ ਐਪ ਹੈਗੀ ਓਦੇ ਲਈ ਘੁੰਮਣ ਲਈ। ਹੂੰ, ਮੇਕ ਮਾਈ ਟ੍ਰਿਪ ਤੇ ਤੁਸੀਂ ਆਪਣੀ ਟ੍ਰਿਪ ਬਨਾਓ, ਓ ਸਾਰਾ ਖਰਚਾ ਓਈ ਵਖਨਗੇ। ਬਸ ਤੁਸੀ, ਹਾਂਜੀ ਬਸ ਤੁਆਡੇ ਕੋਲ ਅਪਣੇ ਪਾਸਪੋਰਟ ਹੋਨੇ ਚਾਈਦੇ ਓ ਤੁਸੀਂ ਬਨਵਾ ਲੈਨਾ, ਓ ਤਾਂ ਕੋਈ ਵੀ ਬਣਾ ਦੁਗਾ।
ਅੱਛਾ-ਅੱਛਾ, ਵੀਜ਼ਾ ਓਈ ਲਗਾ ਕੇ ਦਊਗਾ ਮਤਲਬ।
ਵੀਜ਼ਾ ਓਈ ਕਰੂੰ, ਵੀਜ਼ਾ ਵਗੈਰਾ ਤਾਂ ਸਭ ਓਨਾਂ ਦਾ, ਬਸ ਤੁਸੀਂ ਪਾਸਪੋਰਟ ਬਨਵਾ ਲੈਨਾ ਪਾਸਪੋਰਟ ਬਨੇ ਹੋਏ ਨੇ।
ਨਈ ਨਈ ਪਾਸਪੋਰਟ ਤਾਂ ਨੀ ਬਨੇ।
ਬਨਵਾ ਲੈਨਾ, ਕੋਈ ਵੀ ਐ ਸਾਈਬਰ ਕੈਫੇ ਆਲਾ ਤੁਆਡਾ ਬਨਾ ਦੇਗਾ ਪਾਸਪੋਰਟ।
ਅੱਛਾ-ਅੱਛਾ।
ਹੂੰ-ਹੂੰ।
ਔਰ ਮਤਲਬ ਕੇੜੀ-ਕੇੜੀ ਜਗ੍ਹਾ ਹੈਗੀ ਜਿੱਥੇ ਤੁਸੀਂ ਗਏ ਓ?
ਔਰ ਮਤਲਬ ਜਿਵੇਂ ਹੋ ਗੀ ਆਸਟ੍ਰੇਲੀਆ ਵਦੀਆ ਜਗ੍ਹੇ। ਤੇ ਆਪਣਾ ਹਾਂਜੀ ਨਿਊਜ਼ੀਲੈਂਡ ਵੀ ਬੋਅ ਵਦੀਆ ਜਗੇ ਆ।
ਅੱਛਾ-ਅੱਛਾ, ਨਿਊਜ਼ੀਲੈਂਡ ਮਤਲਬ ਕਿੱਦਾਂ ਵੈਦਰ ਕਿੱਦਾਂ ਦਾ ਰੈਂਦੈ?
ਹਾਂਜੀ।
ਨਿਊਜ਼ੀਲੈਂਡ ਵੈਦਰ ਕਿੱਦਾਂ ਦਾ ਰੈਂਦੈ?
ਨਿਊਜ਼ੀਲੈਂਡ ਵੈਦਰ ਬੋਤ ਚੰਗਾ ਰੈਂਦਾ ਮਤਲਬ ਪੀਜੈਂਟ ਵੈਦਰ ਰੈਂਦਾ ਤੁਸੀਂ ਕਹੋਗੇ ਮਤਲਬ ਹਾਂਜੀ, ਮਤਲਬ ਨਿਊਜ਼ੀਲੈਂਡ ਪਤਾ ਕੀ ਹੈਗਾ ਏ ਜਿਵੇਂ ਸਾਡੇ ਇੰਡੀਆ 'ਚ ਤੁਸੀਂ ਮੰਨਦੇ ਓ ਕਲੋਨੀਆਂ ਨੇ ਨਾ ਪੜੋਸੀ ਇੱਕ ਦੂਜੇ ਦੇ ਮਤਲਬ ਬਾਰ ਈ ਰੈਂਦੇ ਨੇ। ਸਾਰਾ ਪਤਾ ਹੁੰਦਾ, ਓਥੇ ਮਤਲਬ ਐ ਨੀ ਪਤਾ ਹੋਊਗਾ ਪੜੋਸੀ ਨੂੰ ਕਿ ਪੜੋਸੀ ਮੇਰੇ ਕੀ ਕਰਦਾ ਪਿਆ ਕੋਈ ਘਰ ਦੇ ਬਾਰ ਨੀ ਵਿਖੇਗਾ ਤੁਆਨੁ, ਬੜਾ ਪੀਜੈਂਟ ਬੋਤ ਸਾਫ਼ ਸੁਥਰਾ ਦੇਸ਼ ਐ।
ਅੱਛਾ, ਐ ਵਦੀਆ ਗੱਲ ਏ ਓਈ ਆਪ ਪਾਂ ਸੋਚ ਰੇ ਸੀ ਤੇ ਹਜੇ ਤਾਂ ਫੇਰ ਯੂਕੇ ਦਾ ਹੀ ਦੇਖਦੇ ਆਂ, ਯੂਕੇ ਦਾ ਪ੍ਰੋਗਰਾਮ ਬਨਾਨੇ ਮਤਲਬ ਘੁੰਮਨ ਦੀ ਕੀ, ਘੁੰਮਣ 'ਚ ਕੀ ਕੀ ਹੈਗਾ ਯੂਕੇ ਤੇ ਮਤਲਬ ਕੀ ਕੀ ਵੇਖਣ ਨੂੰ, ਅੱਛਾ-ਅੱਛਾ।
ਵੇਖਨ ਵਾਲੀ ਚੀਜ਼ ਐ ਨਿਊਯੌਰਕ ਵੀ। ਓਥੇ ਤੁਆਡਾ ਡਿਜ਼ਨੀਲੈਂਡ ਹੋ ਗਯਾ ਹਾਂਜੀ ਹਾਂਜੀ।
ਹੋਰ ਵਧੀਆ ਹੈਗਾ।
ਹੂੰ ਬੋਤ ਵਦੀਆ ਓ ਵੀ ਪੂਰਾ, ਨਿਊਯੋਕ ਹੋ ਗਯਾ ਤੁਆਡਾ ਇਟਲੀ ਹੋ ਗਯਾ। ਬੋਤ ਵਦੀਆ ਜਗ੍ਹਾਂ ਨੇ ਸਭ।
ਅੱਛਾ-ਅੱਛਾ ਐ ਤਾਂ ਵਦੀਆ ਹੋਰ ਤੁਸੀਂ ਕਦੋਂ ਜਾਨਾ ਫਿਰ ਘੁੰਮਨ ਕਦੇ ਜਾਨਾ ਐ?
ਹਾਂਜੀ-ਹਾਂਜੀ ਮੈਂ ਵੇਖਾਂਗਾ ਇਸ ਸਾਲ ਤਾਂ ਮੇਰਾ ਬਨਦਾ ਨੀ ਪੇਆ ਅਗਲੇ ਸਾਲ ਵੇਖਾਂਗਾ, ਮੈਂ ਪ੍ਰੋਗਰਾਮ ਬਨਾਵਾਂਗਾ। ਹੂੰ, ਐਤਕੀਂ ਮੈਂ ਸੋਚ ਰੇਆ ਮੈਂ ਕੇਆ ਨਿਊਯੌਰਕ ਈ ਹੋ ਆਵਾਂ ਯਾ ਫਿਰ ਮੈਂ ਉਧਰ ਸੋਚ ਰਯਾ ਸਵਿਟਜ਼ਰਲੈਂਡ ਚੱਲ ਜਾ।
ਅੱਛਾ।
ਹਾਂ, ਸਵਿਟਜ਼ਰਲੈਂਡ ਵੀ ਵਦੀਆ ਜਗ੍ਹਾ ਬੜੀ।
ਅੱਛਾ, ਚਲੋ ਵਧੀਆ ਹੈਗਾ ਸਈ ਐ। ਹੈਗਾ, ਆਪਾਂ ਵੀ ਓਈ ਸੋਚ ਰੇ ਸੀ, ਦੇਖਦੇ ਆ ਯਾ ਤਾਂ ਦੁਬਈ ਵੇਖ, ਦੁਬਈ ਦਾ ਵੇਖ ਅੱਛਾ-ਅੱਛਾ, ਯਾ ਤਾਂ ਦੁਬਈ ਦਾ ਵੇਖਦੇ ਆ ਯਾ ਕਿਹੜਾ ਵੇਖਦਿਆਂ ਹਜੇ ਤਾਂ, ਏਹਨਾ ਦੋਨਾਂ ਚ ‌ਈ ਐ। ਏਹਨਾਂ ਦੋਨਾਂ ਚ ਹੀ ਵੇਖਦੇ ਆ, ਕਿੱਥੇ ਜਾਣਾ ਓਨਦੇ?
ਤੁਸੀਂ ਜੋ ਵੀ ਵੇਖਣਾ ਨਾ ਮੇਕਮਾਈ ਟ੍ਰਿਪ ਤੁਸੀਂ ਕਰਨਾ ਬਹੁ ਵਧੀਆ ਹੈਗਾ, ਮੇਕਮਾਈ ਟ੍ਰਿਪ ਤੁਹਾਡਾ ਮਲਬ ਜ਼ਾਦਾ ਖਰਚਾ ਵੀ ਨੀ ਅੱਸੀ, ਦੁਬਈ ਦਾ ਤਾਂ ਤੁਹਾਡਾ ਮਤਲਬ ਵੀਹ-ਤੀਹ ਹਜ਼ਾਰ ਪਰ ਬੰਦਾ ਹੋਓਗਾ ਖਰਚਾ। ਮੇਕਮਾਈ ਟ੍ਰਿਪ ਤੇ, ਹਾਂਜੀ।
ਅੱਛਾ, ਐਹ ਸਹੀ ਐ ਫੇਰ।
ਤੀਸ ਹਜ਼ਾਰ ਰੁਪਏ ਪਰ ਬੰਦਾ ਹੋਓਗਾ, ਮੈ ਮੈਕਸੀਮਮ ਤੋ ਮੈਕਸੀਮਮ ਬਸ।
ਅੱਛਾ-ਅੱਛਾ, ਵਧੀਆ ਹੈਗਾ ਫੇਰ ਤਾਂ ਐਨਾ ਤਾਂ ਐਨਾ ਤਾਂ। ਆਪਾਂ ਨੌਰਮਲ ਆਪਾਂ ਅ ਆਪਣੇ ਦੇਸ਼ ਚ ਘੁੰਮਣ ਜਾਈਏ ਓਥੇ ਈ ਲੱਗ ਜਾਂਦਾ।
ਹੋ ਜਾਂਦੇ ਨੇ ਹੋਰ ਕੀ ਨ‌ਈ, ਓ ਬੜੇ ਮਲਬ ਬੜੇ ਮਲਬ ਰੇਟ ਜਿਹੜੇ ਹੈਗੇ ਨਾ, ਬਹੁ ਜ਼ਆਦਾ ਓਨਾਂ ਦੇ
ਜੈਨੂਅਨ ਨੇ, ਸਹੀ ਏ, ਚਲੋ ਵਧੀਆ, ਹੋਰ ਸੁਣਾਓ?
ਬਸ ਠੀਕ-ਠਾਕ, ਹੋਰ ਦੱਸੋ?
ਹੋਰ, ਮੈਂ ਓਹੀ ਮੈਂ ਸੋਚਦੀ ਸੀ ਮੈਂ ਕਿਹਾ ਕ੍ਰਿਕਟ ਵੀ ਕਦੇ ਵੇਖਣ ਜਾਵਾਂਗੇ ਤੇ ਮੈਂ ਤੁਹਾਨੂੰ ਤਾਂ ਇੰਟਰਸਟ ਵਗੈਰਾ ਹੈਗਾ ਕ੍ਰਿਕਟ ਵੇਖਣ ਚ, ਮੈਂ ਕਾ
ਹਾਂ, ਤੁਸੀਂ ਪਤਾ ਕਿ ਕਦੋਂ ਜਾਣਾ, ਜਦੋ ਆਈ ਪੀ ਐਲ ਆਣਗੇ।
ਅੱਛਾ-ਅੱਛਾ, ਹੁਣ ਕਦੋਂ ਆਣਾ ਆਈ ਪੀ ਐਲ?
ਆਈ ਪੀ ਐਲ ਆ ਜਾਏਗੇ ਬਸ ਹੁਣੇ, ਅਗਲੀ ਮਲਬ ਦੋ ਹਜ਼ਾਰ ਸਤਾਈ ਚ ਆਣੇ ਹੁਣ ਮਾਰਚ-ਅਪ੍ਰੈਲ ਸ਼ੁਰੂ ਹੋ ਜਾਣਗੇ।
ਅੱਛਾ-ਅੱਛਾ। ਤੇ ਜਿੱਦਾਂ ਆਪਾਂ ਪੰਜਾਬ ਦਾ ਵੇਖਣਾ ਹੋਏ ਤੇ ਕਿੱਥੇ ਜਾਣਾ ਪੈ
ਪੰਜਾਬ ਚ ਐ ਚੰਡੀਗੜ੍ਹ ਸਟੇਡੀਅਮ ਐ ਓਥੇ ਹੁੰਦੇ ਨੇ ਸਾਰੇ ਮੈਚ ਪੰਜਾਬ ਦੇ।
ਅੱਛਾ ਓਥੇ ਚੰਡੀਗੜ੍ਹ ਵੇ ਜਾਣਾ ਪ‌ਓ ਤੇ ਓਥੇ ਮਤਲ ਟਿਕਟ ਵਗੈਰਾ ਕਿੱਦਾਂ ਹੁੰਦੀ ਐ ਔਨਲਾਈਨ ‌ਈ ਹੁੰਦੀ?
ਟਿਕਟ ਔਨਲਾਈਨ ਬੁੱਕ ਹੁੰਦੀ ਐ ਐਪ ਹੁੰਦੇ ਨੇ ਨਾ ਓਦੇ ਚ ਹੋ ਜਾਂਦੀ ਐ।
ਅੱਛਾ-ਅੱਛਾ, ਐ ਕਿਹੜਾ ਐਪ ਹੁੰਦਾ?
ਐਹ ਟਿਕਟ ਐ ਔਨਲਾਈਨ ਸਾਈਟਾਂ ਹੁੰਦੀਆਂ ਨੇ, ਓ ਤੁਸੀਂ ਸਰਚ ਕਰਨਾ ਮਲਬ ਆਈ ਪੀ ਐੱਲ ਮੈਚ ਟਿਕਟ ਸਾਈਟ ਔਨਲਾਈਨ। ਫੇਰ ਓਦੋਂ ਆਊਗਾ ਓ ਗੋ ਗੂਗਲ ਚ ਆ ਜਾਊਗਾ, ਫੇਰ ਓਦੇ ਚ ਬੁੱਕ ਹੋ ਜਾਂਦੀਆਂ ਨੇ ਟਿਕਟਾਂ।
ਤੇ ਟਿਕਟ ਕਿਦਾਂ ਹੁੰਦੀ ਐ ਮਤਲਬ ਜਿਦਾਂ ਆਪਾਂ
ਜਦੋਂ ਮੈਚ ਹੋਏ ਨਾ ਸ਼ਡਿਊਲ ਆ ਜਾਂਦਾ ਏ। ਓ ਤੋਂ ਤੁਸੀਂ ਮਤਲਬ ਇੱਕ ਮਹੀਨਾ ਪਹਿਲੇ ਬੁੱਕ ਕਰਾ ਦੇਣਾ ਕਿਉਂਕਿ ਬਾਅ ਚ ਨਾ ਫੇਰ ਸਾਰੀ ਸੀਟ ਦੋ-ਤਿੰਨ ਦਿਨ ਵਿਚ ਸਾਰੀ ਟਿਕਟਾਂ ਬੁੱ ਕੀ ਹੋ ਜਾਂਦੀਆਂ ਨੇ, ਹੂੰ ਹੂੰ ਸਭ ਤੋਂ ਪਹਿਲਾਂ ਮਲਬ ਤੁਸੀਂ ਕਰਦੇ ਨਾ ਜੇਹੜਾ ਪਹਿਲਾ ਦਿਨ ਟਿਕਟ ਓਪਨ ਹੋਣ ਦਾ ਦਿਨ ਹੋਓਗਾ ਨਾ ਓ ਸਰਚ ਕਰਨਾ ਤੁਸੀਂ। ਕਿ ਐਚ ਐਹ ਐਹ ਐਮ ਐੱਚ ਦੀ ਟਿਕਟ ਕਦੋਂ ਓਪਨ ਹੋਓਗੀ?
ਅੱਛਾ-ਅੱਛਾ, ਅੱਛਾ ਤੇ ਮਤਲਬ ਜਿ ਦਾਂ ਆਪਾਂ ਫਰੰਟ ਦੀ ਸੀਟ ਲੈਣੀ ਹੋਏ ਆਗੇ। ਆਗੇ ਦੀ ਤੇ ਓ ਓਦਾ ਕੀ ਚਾਰਜਿਸ ਹੁੰਦਾ ਹੋਓਗਾ?
ਓਦਾ ਹ‌ਓਗਾ ਮਲਬ ਦੋ ਕ ਹਜ਼ਾਰ ਰੁਪਏ ਹੋਓਗਾ, ਪੰਦਰਾਂ ਸੌ-ਦੋ ਹਜ਼ਾਰ ਰੁਪਈਏ।
ਅੱਛਾ-ਅੱਛਾ ਸਹੀ ਹੈਗਾ ਏ, ਟਿਕਟ ਤਾਂ ਜ਼ਿਆਦਾ ਮਹਿੰਗੀ ਨੀ ਹੈਗੀ, ਹਨਾ?
ਹੁੰਦੀ ਐ ਓ ਪੰਜ ਸੌ ਰੁਪਏ ਦੀ ਹੁੰਦੀ ਐ ਪੰਜ ਸੌ ਸੱਤ ਸੌ ਰੁਪਏ ਦੀ, ਬਾਕੀ ਮੈਚ ਦੇ ਸਾਬ ਨਾਲ ਟਿਕਟ ਹੁੰਦੀ ਏ ਜਿਵੇਂ ਐਹ ਮੈਚ ਹੋ ਗਏ ਨਾ ਚੰਨਈ ਦੇ ਤੇ ਮੁੰਬਈ ਦੇ ਬੰਗਲੋਰ ਦੇ ਏਦੀ ਮਹਿੰਗੀ ਹੁੰਦੀ ਟਿਕਟ ਥੋੜੀ।
ਅੱਛਾ ਅੱਛਾ ਅੱਧਰ ਰਹਿੰਦਾ ਹੈ
ਹਾਂ ਇੱਦਾਂ ਵੀ ਹੁੰਦਾ ਹੈ ਮਤਲਬ ਟੀਮ ਦੇ ਹਿਸਾਬ ਨਾਲ ਵੀ ਟਿਕਟ ਆਉਂਦੀ ਹੈ ਇਹਦੀ ਹੋ ਗਈ ਹਾਂ ਇਹਦੀ ਟਿਕਟ ਹੀ ਸਟਾਰਟਿੰਗ ਮਤਲਬ ਐਵੇਂ ਆਦੀ ਹੈ ਦੋ ਹਜ਼ਾਰ ਪੀ ਤੋਂ ਫਿਰ ਵਧੀਆ ਵਾਲੀ ਪੰਜ ਹਜ਼ਾਰ ਦਸ ਹਜ਼ਾਰ
ਅੱਛਾ ਅੱਛਾ ਤੇ ਜੇ ਇੰਟਰਨੈਸ਼ਨਲ ਮੈਚ ਵੇਖਣਾ ਹੋਵੇ ਫਿਰ
ਫਿਰ ਤ ਮਤਲਬ ਜੀ ਤੁਸੀਂ ਇੰਡੀਆ ਦਾ ਵੇਖਣਾ ਹੋਵੇ ਜੇ ਮਤਲਬ ਐ ਇੱਦਾਂ ਵੀ ਮਤਲਬ ਮੈਚ ਦੇ ਆਸਾਨ ਹੋਦੀ ਜਿਵੇਂ ਫਾਈਨਲ ਮੈਚ ਦੀ ਮਹਿੰਗੀ ਟਿਕਟ ਆਦੀ ਹੈ ਸੈਮੀ ਫਾਈਨਲ ਦੀ ਤੇ ਇੰਡੀਆ ਹੋਵੇ ਜੇ ਜੇ ਇੰਡੀਆ ਦਾ ਨੋਰਮਲ ਮੈਚ ਹੋਵੇ ਜਿਹੜਾ ਲੀਗ ਵਾਲਾ ਹੁੰਦਾ ਉਹਦੀ ਸਸਤੀ ਹੁੰਦੀ ਹੈ
ਅੱਛਾ ਅੱਛਾ ਤੇ ਉਹ ਕਿੱਥੇ ਹੁੰਦਾ ਹੈ ਮੈਚ
ਉਹ ਮਤਲਬ ਜੇ, ਉਹਦਾ ਕਿੱਥੇ ਵੀ ਹੋ ਸਕਦਾ ਮਤਲਬ ਜਿਵੇਂ ਇੰਡੀਆ ਚ ਵਰਲਡ ਕੱਪ ਹੋਗਾ ਤਾਂ ਇੰਡੀਆ 'ਚ ਹੋਊਗਾ ਮੈਚ। ਜੇ ਇੰਡੀਆ ਚ ਨਹੀਂ ਵਰਲਡ ਕਪ ਹੋਵੇ ਬਾਹਰ ਵਰਲਡ ਕਪ ਹੋਗਾ ਤਾਂ ਬਾਹਰੋਂ ਹੋਵੇਗਾ ਮੈਚ
ਅੱਛਾ
ਹਾਂਜੀ ਮੇਨ ਤਾਂ ਤੁਸੀਂ ਹਾਂ ਇੰਡੀਆ ਚ ਵਰਲਡ ਗਾ ਨਾਦੋਂ ਤੁਸੀਂ ਵੇਖਣਾ ਉਹ ਬੜਾ ਮਜ਼ਾ ਆਊਗਾ ਕਿਉਂਕਿ ਨਾ ਉਹਦੇ ਚ ਕਰਾਉਡ ਬੜਾ ਰਹਿ ਇੰਡੀਆ ਦਾ ਉਹਨਾਂ ਵ ਹਾਂਜੀ ਬੜਾ ਮਜ਼ਾ ਆਂਦਾ ਮਤਲਬ, ਪੂਰਾ ਜਿਹੜਾ ਕਰਾਊਡ ਹੋਊਗਾ ਨਾਂ, ਜਿਹੜਾ ਵੀ ਸਾਾਰੇ ਲੋਕ ਆਉਣਗੇ ਸਾਰੇ ਇੰਡੀਆ ਦੇ ਹੋਣਗੇ ਤੇ ਮਜਾ ਬੜਾ ਆਊਗਾ ਵੇਖਣ ਓਹਨੇ ਜਿਵੇਂ ਇਉਂ ਨਹੀਂ ਬਣ ਜਾਂਦਾ ਥੋੜ੍ਹਾ ਜਿਹਾ ਇੱਕ ਕੀ ਕਹਿੰਦੇ ਨੇ ਉਹਨੂੰ ਜਦ ਸਾਰੇ ਜਦ ਸਾਰੇ ਮਿਲ ਕੇ ਉਹ ਕਰਦੇ ਨੇ ਕਿ ਹਾਂ ਚੇਅਰ ਕਰਦੇ ਨੇ ਉਹ ਮਾਹੌਲ ਜਿਹਾ ਬਣ ਜਾਂਦਾ ਕਹਿਣ ਦਾ ਮਤਲਬ ਹਾਂ ਉਹ ਮਹੋਲ ਜਹਾ ਬਣ ਜਾਂਦੇ
ਠੀਕ ਆ ਵੇਖਦੇ ਆ ਚਲੋ ਕੋਈ ਨੀ
ਕੋਈ ਨਹੀਂ ਜਾਣਾ ਤੁਸੀਂ ਮੈਨੂੰ ਵੀ ਦੱਸਣਾ ਜਦੋਂ ਤੁਸੀਂ। ਪ੍ਰੋਗਰਾਮ ਹੋਇਆ ਮੈਚ ਮੂਚ ਵੇਖਣ ਦਾ ਮੈਂ ਵੀ ਚੱਲਾਂਗਾ ਇਸ ਵਾਰੀ।
ਠੀਕ-ਠੀਕ ਹੈ ਜਰੂਰ ਦੱਸਾਂਗੇ
ਨਾਲ ਹੀ ਚੱਲਾਂਗੇ ਫੇਰ
ਚਲੋ ਠੀਕ ਹੈ ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ।